ਮੈਂ ਠੀਕ ਆਂ ਤੁਸੀਂ ਦੱਸੋ ਕੀ ਕਾਰ ਰੇ ਸੀ?
ਬਸ ਜੀ ਬੈਠੇ ਸੀਗੇ ਹੋਰ ਕੀ ਕਰਨੈ ਰਾਤ ਦਾ ਸੋਚੀਏ ਹੁਨ ਕੀ
ਅੱਛਾ ਹਾਂਏ। ਹਾਂ ਐ ਤੇ ਬੜਾ ਈ, ਮਾੜਾ ਕੰਮ ਐ ਸੱਚੀ ਦੱਸਾਂ ਬੜੀ ਟੈਂਨਸ਼ਨ ਵਲਾ ਐ। ਕੰਮ ਏ, ਸਵੇਰੇ ਬਨਾਓ 'ਤੇ ਸ਼ਾਮ ਦੀ ਦਿੱਕਤ ਸ਼ਾਮੀ ਬਨਾਓ 'ਤੇ ਸਵੇਰੇ ਦੀ ਦਿੱਕਤ ਦੁਪੈਰੀ ਬਨਾਓ ਫੇਰ ਰਾਤ ਦੀ ਦਿੱਕਤ, ਅਰੇ ਖਾਨਾ-ਖਾਨਾ ਖਾਨਾ ਈ
ਹਾਂ ਦੇਖੋ ਸਵੇਰ ਦੀ ਪੈਲਾਂ ਤਿਆਰੀ ਕਰੋ ਸਵੇਰੇ ਖਵਾਓ ਫਿਰ, ਬਾਕੀ ਤਾਂ ਸਾਰੇ ਫ੍ਰੀ ਹੋ ਕੇ ਬੈਠ ਜਾਂਦੇ ਐਂ। ਸਾਡੇ ਵਰਗੇਆਂ ਨੂੰ ਟੈਸ਼ਨ ਪੈ ਜਾਂਦੀ ਆ ਹੋਨ ਦੁਪੈਰੇ ਕੀ ਦੇਨਾ ਏ ਦੁਪੈਰ ਦਾ ਅ ਦੁਪੈਰ ਪਤਾ ਸੋਚਨਾ ਸਭ ਤੋਂ ਔਖਾ ਕੰਮ ਏ
ਹਾਂਜੀ-ਹਾਂਜੀ।
ਹਨਾ, ਸੋਚੋ ਤੇ ਫਿਰ ਬਨਾ ਪੈਲਾਂ ਤਾਂ ਸਾਰੇ ਕੈ ਦੇਣਗੇ ਜੋ ਮਰਜੀ ਬਨਾ ਲੋ ਜੀ ਜਦੋਂ ਜੋ ਮਰਜ਼ੀ ਬਨ ਜਾਂਦੈ ਤੇ ਫੇਰ ਏਨਾਂ ਨੂੰ ਦਿੱਕਤ ਓ ਜਾਂਦੀ ਏ ਫਿਰ, ਏ ਕੀ ਬਨਾ ਲੇਆ
ਖਾਨਾ। ਹਾਂ, ਐਹੀ ਤੇ।
ਮੇਨੂੰ ਲੱਗਿਆ ਸ਼ੈਦ ਮੇਰੇ ਕੱਰ ਈ ਏ ਦਿੱਕਤ ਐ, ਮੈਂ ਤਵਾਡੇ ਤੋਂ ਸੁਨ ਕੇ ਹੈਰਾਨ ਹੋ ਗੀ, ਸਾਰੇ ਕਰਾਂ ਦੇ
ਮੇਰੀ ਬੇਟੀ ਸੁੱਕੀ ਸਬਜ਼ੀਆਂ ਖਾਂਦੀ ਏ, ਬੇਟਾ ਤਰੀ ਵਾਲੀ ਸਬਜ਼ੀ ਖਾਏਗਾ। ਕਿਉਂਕਿ ਓਨੂੰ ਚਾਵਲ ਬੋਤ ਪਸੰਦ ਨੇ।
ਓ ਜਾਦਾਤਰ ਤਰੀ ਵਾਲੀ। ਮੈਂਨੂੰ ਦੋ ਸਬਜ਼ੀਆਂ ਕਰਨੀਆਂ ਹੀ ਪੈਂਦੀਆਂ ਨੇ, ਕਦੇ ਦਾਲ ਬਣਾ ਵ- ਕਦੇ ਸਬਜ਼ੀ ਬਨਾਵਾਂ।
ਮੇਰੇ ਤਾਂ ਅਪਣੇ ਘਰ ਐਹੀ ਐ। ਮੇਰੇ ਹਸਬੈਂਡ ਨੂੰ ਸੁੱਕੀਆਂ ਸਬਜ਼ੀਆਂ ਲੱਗਦੀਆਂ ਤੇ ਬੱਚੇਆਂ ਨੂੰ ਹੀ ਸੇਮ ਚਾਵਲਾਂ ਵਾਲੀ ਚੀਜਾਂ, ਫੇਰ ਮੈਂ ਕੀ ਕਰਦੀ ਆਂ ਰਾਜਮਾਂ ਵੈਰਾ ਬਣਾਨੀ ਆਂ ਨਾ, ਸੁੱਕੇ ਰਾਜਮਾਂ, ਸੁੱਕੇ ਛੋਲੇ ਹਸਬੈਂਡ ਵਾਸਤੇ ਕੱਢ ਦੇਨੀਆਂ।
ਹਾਂ, ਅਸੀਂ ਵੀ ਮੈਂ ਵੀ ਕਈ ਵਾਰੀ ਐਂਈ ਕਰਨੀ ਆਂ।
ਤੇ ਬਾਕੀ ਬੱਚੇਆਂ ਨੂੰ ਬਣਾ ਕੇ ਦੇ ਦੇਨੀ ਆਂ ਹੁਣ ਪਤਾ ਏਨੀ ਗਰਮੀ ਐ ਮਤਲਬ ਕੀ ਬਾਰ-ਬਾਰ ਬਨਾਈ ਜਾ ਨਾ, ਇੱਕ ਟਾਈਮ ਦੀ ਤਾਂ ਸੁੱਝਦੀ ਨੀ ਐ।
ਵੈਸੇ ਤਾਂ ਮੈਨੂੰ ਕੁਕਿੰਗ ਦਾ ਬੋਤ ਸ਼ੌਂਕ ਐ। ਮੈਨੂੰ ਨਵੀਆਂ-ਨਵੀਂਆਂ ਰੈਸਪੀ ਬਨਾਨਾ ਨਵੇਂ-ਨਵੇਂ ਤਰੀਕੇ ਦੀ ਸੋਚ ਅੱਛੀ-ਅੱਛੀ ਓ ਬਨਾਨਾ।
ਕਿ ਸਾਫ-ਸੁਥਰਾ ਘਰ ਦਾ ਕੁਛ ਨਾ ਕੁਛ, ਕੁਛ ਨਾ ਕੁਛ ਬਨਾਏ ਜਾਈਏ ਨਵਾਂ। ਨਵਾਂ ਕੁਛ ਟਰਾਈਡ ਕਰਨਾ ਜਾਂ ਕੁਛ ਨਾ ਅਹ ਅੱਜ-ਕੱਲ੍ਹ ਇਸ ਤਰਾਂ ਦੀਆਂ ਚੀਜ਼ਾਂ ਜਿਸ ਤਰ੍ਹਾਂ ਆਪਾਂ ਬਣਾਂਦੇ ਸੀ ਪੁਰਾਣੀਆਂ ਹੋ ਗੀਆਂ, ਹੁਣ ਹੁੰਦਾ ਐ ਕਿ ਕੁਛ ਇੰਸਟੈਂਟ ਬੰਨ ਜੇ ਬਸ, ਪੰਜ ਮਿੰਟ ਲਗਦੇ ਹਾਂ ਕਿ ਕੁੱਛ ਇਸ ਤਰਾਂ ਦੀ ਚੀਜ਼ਾਂ ਹੋਣੀਆਂ ਚਾਈਦੀਐ।
ਹੂੰ-ਹੂੰ-ਹੂੰ ਕੀ ਬਨਾਂਦੇ ਓ ਫੇਰ, ਵਧੀਆ ਇੰਸਟੈਂਟ 'ਚ?
ਬਸ ਤੁਆਨੂੰ ਪਤਾ ਈਐ ਬੱਚੇਆਂ ਦੀ ਡਿਮਾਂਡਾ ਹੁਣ, ਜਿਸਤਰਾਂ ਅੱਜ ਅੱਜ ਰੀਸੈਂਟਲੀ ਓਡਰ ਹੋਯਾ ਕੈਂਦੇ ਅਸੀਂ ਪੈਨਕੇਕ ਖਾਨੇ ਐ, ਚੋਕਲੇਟ ਪੈਨਕੇਕ।
ਅੱਛਾ।
ਫੇਰ ਦੁਪੈਰੇ ਅੱਜ ਸਭਨੇ ਉਹੀ ਲੰਚ ਕੀਤੈ, ਵੱਡੇ ਤੋਂ ਲੈਕੇ ਛੋਟੇ ਤੱਕ। ਮੈਂ ਬਨਾਣ ਲੱਗੀ ਸੀ ਤੇ ਮਦਰ ਇਨਲੋ ਕੈਂਦੇ ਨਈਂ-ਨਈਂ ਕੈਂਦੇ ਤੂੰ ਛੱਡ, ਜੋ ਬੱਚੇ ਖਾ ਰੇ ਓਈ ਬਣਾ ਲੈ। ਅੱਜ ਘਰ ਅ ਪਾਪਾ ਤਾਂ ਹੈਂਨੀ ਤੇ ਤੂੰ ਏਈ ਬਣਾ ਲੈ ਮੈਂ ਹੀ ਹੈਗੀ ਆਂ। ਬਸ ਫੇਰ ਦੱਸਣਾ ਹੈ ਨੀ, ਕਿ ਅਸੀਂ ਖਾਣਾ ਕੀ ਐ ਅੱਛਾ, ਤੁਆਨੂੰ ਪਤਾ ਐ ਗਰਮੀਆਂ ਦੀਆਂ ਸਬਜ਼ੀਆਂ ਓਇ ਤੋਰੀਆਂ, ਘੀਏ, ਟਿੰਡੇ, ਹੈਨਾ ਬੱਚੇ ਖਾਂਦੇ ਨੀਂ।
ਸਾਡੇ ਲੋਕਾਂ ਕੋਲੋਂ ਖਾਦੀਆਂ ਨੀਂ ਜਾਂਦੀਆਂ।
ਨਈਂ, ਅਸੀਂ ਵੱਡੇ ਤਾਂ ਖਾ ਲੈਂਨੇ ਆਂ ਐਵੇਂ ਕਈਏ। ਬੱਚੇ ਬੱਚੇ ਨੀਂ ਖਾਂਦੇ, ਫੇਰ ਬੱਚੇਆਂ ਵਾਸਤੇ ਬੰਦਾ ਕੀ ਬਨਾਏ?
ਓ ਸਬਜੀਆਂ ਨੀਂ ਖਾਦੀਆਂ ਜਾਂਦੀਆਂ ਤੋਰੀਆਂ, ਟਿੰਡੇ ਨੀਂ ਖਾਧੇ ਜਾਂਦੇ। ਗਰਮੀ ਦੀਆਂ ਸਬਜ਼ੀਆਂ ਕੈਂਦੇ ਨੇ ਜਿਵੇੰ ਘੱਟ ਹੁੰਦੀਆਂ ਨੇ, ਹਨਾ। ਹੁੰਂਦੀਆਂ ਤੇ ਬੋਤ ਨੇ ਬਸ, ਅਸੀਂ ਲੋਕ ਘੱਟ ਖਾਂਨੇ ਆਂ ਨਾ। ਜਿਵੇਂ ਗਿਣੀਆਂ ਚੁਨੀਆਂ ਸਬਜ਼ੀਆਂ ਖਾਂਦੇ ਹਾਂ ਤੇ ਸਰਦੀਆਂ ਦੇ ਵਿੱਚ ਸਾਗ ਮੇ ਥੀ ਬੋਤ ਵਧੀਆ- ਵਧੀਆ
ਉਦੋਂ-ਉਦੋਂ ਵੀ ਸਾਰੇ ਪਰੇਸ਼ਾਨ ਹੋ ਜਾਂਦੇ ਕਿ ਹਰ ਟੈਮ ਹਰੀਆਂ ਹੀ ਸਬਜ਼ੀਆਂ ਬਣਾਂਦੇ। ਰੈਂਦੀ ਕਦੀ ਸਾਗ ਤੇ ਕਦੀ ਮੇਥੀ ਉਦੋਂ ਵੀ ਘਰ ਇ ਪ੍ਰੋਬਲਮ ਹੁੰਦੀ ਹੈਗੀ ਹੈ। ਹਾਂ-ਹਾਂ।
ਸਾਰੀ ਗ੍ਰੀਨ-ਗ੍ਰੀਨ ਹੀ ਸਬਜ਼ੀਆਂ ਨੂੰ ਪਰ ਅੱਛੀਆਂ ਓ ਈ ਲੱਗਦੀਆਂ ਨੇ।
ਬਿਲਕੁਲ ਸਿਜ਼ਨਲ ਜੇੜੀਆਂ ਸਬਜ਼ੀਆਂ ਨਾ ਵਧੀਆ ਲੱਗਦੀਆਂ ਖਾਣ 'ਚ
ਹਾਂਜੀ ਜੇੜੀ ਅਸੀਂ ਗਰਮੀ ਦੀਆਂ ਸਬਜ਼ੀਆਂ ਖਾਂਦੇ ਹਾਂ ਨਾ ਓ ਐਸੀਡਿਟੀ ਕਰਦੀਆਂ ਜਿਵੇਂ ਜਲਣ ਬਣਾ ਦਿੰਦੀਆਂ ਨੇ।
ਹਮ
ਪਤਾ ਨਈ ਕਿਉ ਜਦ ਕਿਉ ਕੋਈ ਨਾਲ ਦਈਂ ਵਗੈਰਾ ਨਾ ਹੋਵੇ ਰਾਇਤੇ ਨਾ ਹੋਣ।
ਹਾਂ ਨਈ ਓ ਵੀ ਐ ਸੁੱਕੀ ਸਬਜ਼ੀ ਨਈ ਖਾਈ ਜਾਂਦੀ ਬਾਕੀ ਮਸਾਲੇ ਵਗੈਰਾ ਘੱਟ ਪਾਓ ਮੈਨੂੰ ਨੀ ਲੱਗਦਾ ਹੋਏਗੀ ਕਿਉਂਕਿ ਘੀਏ, ਤੋਰੀਆਂ, ਟੀਂਡੇ ਹਲਕੇ ਹੁੰਦੇ ਐਵੇਂ ਬਿਲਕੁਲ ਹਲਕੇ ਜਮ ਹਾਂ ਹਲਕੇ ਜਿਹੇ ਮਸਾਲੇ ਬਣਾਂਣੇ ਸ ਹਾਂ ਉਦੇ 'ਚ ਤਾਂ ਫਿਰ ਵਾਈ ਹੁੰਦੀ ਆ ਨਾ।
ਹਾਂ ਕਿਉਂਕਿ ਓ-ਓ ਵਿੱਚ ਉਦੇ ਵਿੱਚ ਮਸਾਲਾ ਪੈਂਦਾ ਈ ਪੈਂਦਾ ਜਿਵੇਂ ਅਮਚੂਰ ਪੈਣਾ ਹੀ ਪੈਣਾ ਥੋੜਾ ਹੈ ਖਟਾਸ ਵਾਸਤੇ
ਖਟਾਸ ਵਾਸਤੇ ਹਾਂ ਐ ਤਾ ਹੈ ਅੱਛਾ ਬਿਨਾਂ ਮਸਾਲਿਆਂ ਤੋਂ ਸਵਾਦ ਵੀ ਨਈ ਲੱਗਦਾ।
ਸਵਾਦ ਵੀ ਨਈ ਲੱਗਦੀ ਬੱਚੇ ਕੈਂਦੇ ਐ ਕੀ ਬਣਾ ਤਾ ਉਬਲਿਆ ਖਾਣਾ ਅਸੀਂ ਮਰੀਜ਼ ਆਂ। ਅੱਗੋਂ ਬੱਚੇ ਐਵੇਂ ਹੀ ਕੈਂਦੇ ਨੇ।
ਲੈ ਬੱਚੇ ਕੀ ਵੱਡੇ ਈ ਕੈ ਦਿੰਦੇ ਆ ਜੀ ਬੱਚਿਆਂ ਦੀ ਗੱਲ ਤਾਂ ਬਾਦ ਦੀ ਐ।
ਸਭ ਸਪਾਈਸੀ ਖਾ ਕੇ ਖੁਸ਼ ਨੇ।
ਵੱਡਿਆਂ ਤੋਂ ਪੈਲਾਂ ਸੁਣਿਆ ਫਿਰ ਓ ਡਾਇਲੋਗ ਉਨਾਂ ਦੇ ਹੋ ਗਏ।
ਸਈ ਗੱਲ ਐ-ਸਈ ਗੱਲ ਐ ਉਹੀ ਤੇ ਗੱਲ ਐ ਬੱਚੇ ਐ ਈ ਤੇ ਨਾਲੇ ਬੱਚੇ ਨਈ ਸਮਝਦੇ ਨਾ ਕਿ ਹਾਂ ਸਪਾਈਸੀ ਸਾਨੂੰ ਜਾਦਾ ਸਪਾਈਸੀ ਨੁਕਸਾਨ ਦੇਗਾ। ਹਨਾ।
ਪਤਾ ਹਜੇ ਉਨਾਂ ਦੀ ਉਮਰ ਹੈਗੀ। ਗੀ ਐ ਸਾਨੂੰ ਸਮਝਾਣਾ ਚਾਈਦਾ ਐ ਕਿ ਜਾਦਾ ਮਿਰਚਾਂ ਵੀ ਨਾ ਨਈ ਅੰਦਰ ਖਰਾਬ ਕਰਦੀਆਂ ਤੁਹਾਨੂੰ ਪਤਾ ਅਲਸਰ ਵਗੈਰਾ ਬੜੀ-ਬੜੀ ਪ੍ਰੋਬਲਮ ਹੁੰਦੀਆਂ ਜੇੜੀਆਂ ਕ੍ਰੀਏਟ ਕਰ ਦਿੰਦੀਆਂ।
ਸਈ ਗੱਲ ਏ-ਸਈ ਗੱਲ ਏ ਅੱਜ ਕੱਲ੍ਹ ਬੀ ਪੀ ਥਾਇਰਇਡ ਕਿੰਨੀ ਪ੍ਰੋਬਲਮ ਚਲੀ ਹੋਈ ਏ।
ਨੋਰਮਲ ਖਾਨਾ ਓ ਅਲੱਗ ਚੀਜ਼ ਐ ਓਵਰ ਸਪਾਈਸੀ ਖਾਣਾ ਓ ਅਲੱਗ ਚੀਜ਼ ਐ।
ਓ ਹਾਂ ਸਈ ਗੱਲ ਏ। ਨੋਰਮਲ ਘਰ ਦਾ ਖਾਣਾ ਕਦੇ ਨੁਕਸਾਨ ਨਈ ਦਿੰਦਾ ਹੈਗਾ ਮੈਂ ਸਈ ਦੱਸਾਂ।
ਘਰ ਦਾ ਨੁਕਸਾਨ ਤਾਂ ਨਈ ਦਿੰਦਾ ਪਰ ਜਿਸ ਤਰ੍ਹਾਂ ਤੁਸੀਂ ਕੈ ਰਏ ਹੋ ਕਿ ਓ ਸਪਾਈਸੀ ਖਾਣਾ ਪਰ ਦੇਖੋ ਮਿਰਚਾਂ ਵੀ ਜਾਦਾ ਨੁਕਸਾਨ ਕਰਦੀਆਂ।
ਮਿਰਚਾਂ ਵੀ ਸਈ ਗੱਲ ਏ ਲਾਲ ਮਿਰਚਾਂ ਤਾਂ ਮੈਂ ਤਾਂ ਬੋਤ ਘੱਟ ਪਾਈ ਦੀਆਂ ਨੇ ਵੈਸੇ ਹਰੀ ਪਾ ਲਈ ਦੀਆਂ ਨੇ।
ਪਲ ਮੇਰਾ ਮੈਨੂੰ ਐਵੇਂ ਲੱਗਦਾ। ਮਤਲਬ ਮੈਂ ਵਰਤਦੀ ਆਂ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਮੈਂ ਹਰ ਪਰ ਨਾ ਕਈ ਵਾਰੀ ਸਮਝ ਨਈ ਆਂਦੀ ਕਈ ਵਾਰੀ ਤਾਂ ਇੰਨੀ ਤਿੱਖੀ ਆ ਜਾਏਗੀ ਮਿਰਚ 'ਚ ਇੱਕ ਮਿਰਚ ਨਾਲ ਈ ਸਬਜ਼ੀ ਬਣ ਜਾਂਦੀ ਕਈ ਵਾਰੀ ਪੰਜ-ਛੇ ਵੀ ਪਾ ਦੋ ਤਾਂ ਵੀ ਨੀ ਪਤਾ ਚੱਲਦਾ।
ਤਾਂ ਵੀ ਨੀ ਪਤਾ ਚਲਦੀ।
ਉ ਹਰੀ ਮਿਰਚ ਏ ਬੱਚੇ ਹੱਸਦੇ ਏ, ਕੈਂਦੇ ਮੰਮਾ ਖਾ ਕੇ ਦੇਖ ਲਿਆ ਕਰੋ ਮੈਂ ਕਿਹਾ ਆਹੋ ਪੈਲਾਂ ਮੂੰ ਸਾੜਾ ਫੇਰ ਮੈਂ ਸਬਜ਼ੀ ਬਨਾਵਾਂ ਮੇਰੀ ਬੇਟੀ ਏਈ ਬੋਲਦੀ ਐ। ਕੈਂਦੀ ਮੰਮਾ ਖਾ ਕੇ ਦੇਖਲੋ ਸਾਡੇ ਵਾਸਤੇ ਸਭ ਠੀਕ ਹੋ ਜਾਏਗਾ, ਮੈਂ ਕਿਹਾ ਤੁਸੀਂ ਖਾ ਕੇ ਦੱਸੋ ਮਿਰਚਾਂ ਹੈਗੀਆਂ ਕਿ ਨਈ ਹੈਗੀਆਂ ਫ ਹਿਸਾਬ ਨਾਲ ਪਾਵਾਂਗੀ, ਫੇਰ ਆਪਣੇ ਵਾਸਤੇ ਲਾਲ ਮਿਰਚ ਪਾਣੀ ਪੈਂਦੀ ਏ।
ਹਾਂ ਸਹੀ ਗੱਲ ਏ, ਬਿਲਕੁਲ ਫਿੱਕਾ ਵੀ ਨਈ ਖਾਧਾ ਜਾਂਦਾ। ਤੇ ਜਾਦਾ ਸਪਾਈਸੀ ਵੀ ਨੀ ਖਾਧਾ ਜਾਂਦਾ ਨੋਰਮਲ ਹੋ ਹਾਂਜੀ-ਹਾਂਜੀ ਉਈ ਨਾ ਤੇ ਫੇਰ ਕੀ ਬਨਾ ਕੇ ਦਿੰਦੇ ਹੋ ਬੱਚਿਆਂ ਨੂੰ?
ਬਸ ਸਪੈਸ਼ਲ ਤੁਹਾਨੂੰ ਪਤਾ ਈ ਐ, ਜੋ ਅੱਜ-ਕੱਲ੍ਹ ਬਾਰ ਮਿਲਦੇ ਉਈ ਬਸ ਘਰ ਬਨਾਓ ਫਿਰ ਉਸ ਸਪੈਸ਼ਲ ਹੋ ਜਾਂਦੈ ਇਨਾਂ ਦਾ।
ਫੇਵਰੇਟ ਹੈਗੇ ਨੇ ਮੋਮੋਜ਼-ਮੋਮੋਜ਼ ਨੂੰ ਵੀ ਬ ਬੜੇ ਬ ਸ਼ੌਕ ਨਾਲ ਖ ਖਾਂਦੇ ਨੇ ਮੋਮੋਸ, ਸਪਰਿੰਗ ਰੋਲ
ਅਸੀਂ ਮੋਮੋਸ ਜੇੜੇ ਆ ਨਾ, ਮੈਂ ਘਾਰ ਈ ਬਨਾਦੀ ਆਂ ਆਟੇ ਦੇ।
ਆਟੇ ਦੇ ਵੀ ਵਧੀਆ ਬਨਦੇ ਸੂਜੀ ਦੇ ਵੀ ਬਣ ਜਾਂਦੇ ਨੇ ਵਧੀਆ।
ਨਈ ਮੈਂ ਸੂਜੀ ਦਾ ਤੇ ਇਸ ਤਰ੍ਹਾਂ ਹੁੰਦਾ ਨਾ ਕਿ ਬੱਚੇ ਛੋਟੇ ਆ ਉਨਾਂ ਕੋਲ ਸਬਰ ਤਾਂ ਹੈ ਨੀ ਮੈਂ ਤੁਆਨੂੰ ਸੱਚੀ ਦੱਸਾਂ ਉਨਾਂ ਨੂੰ ਹੁੰਦਾ, ਕਿ ਬਸ ਅਸੀਂ ਮੂੰਹੋਂ ਕੱਢਿਆ ਤੇ ਸਾਨੂੰ ਵੀ ਤੁਸੀਂ ਕਰਕੇ ਦਵੋ ਹਾਂ, ਤੇ ਫੇਰ ਮੈਂ ਕੀ ਕਰਦੀ ਆਂ। ਤਾਂ ਜਿਸ ਤਰ੍ਹਾਂ ਗੁੰਨਿਆ ਈ ਹੁੰਦੈ ਘਾਰ, ਪਨੀਰ ਵਗੈਰਾ ਜਿਸ ਤਰ੍ਹਾਂ ਹੋ ਗਿਆ ਉਨੂੰ ਫਟਾਫਟ ਕੀਤਾ, ਪਨੀਰ ਕੱਚਾ ਈ ਪਨੀਰ ਜਿਸ ਤਰ੍ਹਾਂ ਹੁੰਦਾ ਹੈਗਾ। ਉਨਾ ਈ ਲੈ ਕੇ ਤੇ ਬਸ ਫਟਾਫਟ ਵਿੱਚ ਸਟਫ ਕਰਕੇ ਤੇ ਸਟੀਮਰ ਰੱਖੋ ਤੇ ਬਨਾ ਕੇ ਦੇ ਦੋ।
ਹਾਂ, ਉ ਅਗਰ ਤੁਸੀਂ ਫਰਾਈ ਵੀ ਬਨਾਓਗੇ ਨਾ ਜਿਵੇਂ ਸੀਮ ਕਰਕੇ ਉਨੂੰ ਫਰਾਈ ਕਰ ਲੋ ਹੋਰ ਵਧੀਆ ਬਨਦੇ ਨੇ।
ਨਈ ਵਧੀਆ ਤੇ ਬਨਦੇ ਆ ਪਰ ਪਤਾ ਕੀ ਗੱਲ ਏ ਅੱਗੇ ਈ ਬੱਚੇ ਫਰਾਈ ਵੱਲ ਜਾਦਾ ਹੈਗੇ ਏਂ ਤੇ ਫਿਰ ਨਾ ਉ ਮੈਨੂੰ ਐਂਵੇ ਹੁੰਦੈ ਕਿ,
ਕੱਲ੍ਹ ਨਾ ਜੇੜਾ ਉ ਚਲਿਆ ਨਾ ਇੱਕ ਏਅਰ ਫਰਾਇਰ
ਏਅਰ ਫਰਾਅਰ ਪਰ ਨਾ ਏਅਰ ਫਰਾਇਰ ਦਾ ਵੀ ਤਾਂ ਏ ਨਾ ਤੁਹਾਨੂੰ ਪਤਾ ਤੇ ਗਰਮੀ ਇੰਨੀ ਹੈਗੀ, ਲਾਈਟ ਇੰਨੀ ਜਾਂਦੀ ਏ ਨਾ, ਤੇ ਫੇਰ ਉਦੇ ਕਰਕੇ ਹੁੰਦਾ ਹੈਗਾ ਕਿ ਨਈ ਚਲੋ ਜੋ ਚੀਜ਼ ਬਨ ਰਈ ਐ, ਉਨੂੰ ਤਾਂ ਆਪਾਂ ਕਰੀਏ।
ਹਾਂ ਸਹੀ ਗੱਲ ਏ, ਸਹੀ ਗੱਲ ਏ।
ਹਾਂ ਕਿਉਂਕਿ ਲਾਈਟ ਦਾ ਗਰਮੀ ਹੈਗੀ ਏ, ਏਅਰਫਰਾਈਰ ਚ ਤਾਂ ਏ ਹੈ ਕਿ ਜਦੋਂ ਲਾਈਟ ਚਲੇਗੀ ਤੇ ਉ ਚੀਜ਼ ਖ਼ਰਾਬ ਹੋ ਜਾਂਨੀ ਏ ਉ ਹਾਫ ਅੱਧੀ ਬਨੀ ਹੋਏਗੀ ਅੱਧੀ ਪ ਕੀ ਹੋਏਗੀ ਫੇਰ ਨਾ ਗੈਸ ਹਾਂ ਫੇਰ ਗੈਸ ਵਾਲਾ ਐ ਹੁੰਦਾ ਕਿ ਹਾਂ ਫਿਰ ਗੈਸ ਵਾਲਾ ਐ ਹੁੰਦਾ ਕਿ ਹਾਂ ਨਈ ਠੀਕ ਹੈ ਮੈਂ ਤਾਂ ਆਪ ਕਿੰਨੀ ਵਾਰੀ ਨਾ ਸ ਬਜੀ ਬਨਾਨੀ ਆਂ ਤੇ ਮੈਂ ਸੋਚਦੀ ਆਂ ਕੀ ਹਏ ਲਾਈਟ ਨਾ ਜਾਏ ਕਈ ਵਾਰੀ ਮਾਈਕਰੋਵੇਵ ਦੇ ਵਿੱਚ ਆਲੂ ਉਬਾਲਨੇ ਰੱਖਨੇ ਹੁੰਦੇ ਆ ਉਬਾਲਨੀ। ਪੈਲਾਂ ਟੈਸ਼ਨ ਪੈ ਜਾਂਦੀ ਏ ਕਿ ਲਾਈਟ ਨਾ ਚਲੀ ਜਾਏ। ਕੰਮ ਤਾਂ ਸੌਖਾ ਹੋ ਜਾਂਦੈ, ਪਰ ਟੈਨਸ਼ਨ ਲਾਈਟ ਦੀ ਪੈ ਜਾਂਦੀ ਏ।
ਫੈਸਿਲਿਟੀ ਤੇ ਬੋਹਤ ਹੈ।
ਹਾਂ, ਦੇਖੋ ਕਦੀ ਕਾਹਲੀ ਹੁੰਦੀ ਐ। ਜਾਂ ਕਦੇ ਬਿਨਾਂ ਪਾਣੀ ਤੋਂ ਕੁਛ, ਮਤਲਬ ਹੁੰਦਾ ਵਿੱਚ ਪਾਣੀ ਨਾ ਜਾਏ ਫਿਰ, ਫਾਇਦਾ ਤਾਂ ਬਹੁਤ ਐ, ਪਰ ਟੈਨਸ਼ਨ ਇਹੀ ਹੁੰਦੀ, ਜੇ ਲਾਈਟ ਚਲੇਗੀ, ਤੇ ਉਹ ਨਾ ਆਪਾਂ, ਉਬਾਲ ਸਕਦੇ ਹਾਂ ਤੇ ਨਾ ਵੇਟ ਕਰ ਸਕਦੇ ਹਾਂ, ਉਹ ਖ਼ਰਾਬ
ਤੇ ਕਿਵੇਂ?
ਹਮ।
ਲਾਈਟ ਵੈਸੇ ਤਾਂ ਘੱਟ ਜਾਂਦੀ ਏ, ਕਦੇ ਕਧਾਰ ਹੁੰਦਾ ਜਾਂਦੀ ਤੇ
ਪਰ ਮੈਨੂੰ ਐਵੇਂ ਲੱਗਦਾ ਹੈ, ਜਦੋਂ ਲੋੜ ਹੁੰਦੀ ਨਾ ਓਦੋ ਪਕਾ ਹੀ ਜਾਂਦੀ ਐ
ਆ ਹੋ ਉਦੋਂ ਪੱਕਾ ਹੀ ਜਾਂਦੀ, ਸਹੀ ਗੱਲ ਹੈ ਕੁੱਝ ਬਣਾਣਾ ਹੋਵੇ
ਹਾਂ ਉਦਾਂ ਜਾਵੇ, ਉਦਾਂ ਜਾਵੇ ਨਾ ਐ ਵੀ ਅਹ ਘਰ, ਕਿਸੇ ਨੇ ਆਨਾ ਹੋਵੇ
ਹਾਂ।
ਹਨਾ ਉਦੋਂ ਹਾਂ, ਬੜਾ ਮ ਮਤਲਬ ਨਾ, ਉਦੋਂ ਪ੍ਰੋਬਲਮ ਲੱਗਦੀ ਹੈ ਕਿ, ਹਾਂ ਅੱਗੇ -ਪਿੱਛੇ ਨੋਰਮਲ ਚੱਲ ਰਿਹਾ ਹੁੰਦਾ ਹੁਣ,, ਅੱਜ ਕਰ ਕਿਸੇ ਨੇ ਆਣਾ, ਵੈਸੇ ਹੀ ਕੰਮ ਵਧਿਆ ਹੋਇਆ, ਉਧਰੋਂ ਲਾਈਟ ਚਲੀ ਜਾਂਦੀ ਏ
ਹਾਂ, ਕਈ ਵਾਰੀ ਕਿ ਮਸ਼ੀਨ ਲਾਓ, ਤੇ ਉਸੇ ਟਾਈਮ ਲਾਈਟ ਚਲੀ ਜਾਂਦੀ ਏ
ਹਾਂ ਜਦੋਂ ਕਾਹਲੀ ਹੁੰਦੀ ਨਾ, ਐਵੇਂ ਹੁੰਦਾ ਆ ਕਿਸੀ ਨਾਲ ਬੰਨ ਜਾਈਏ ਕੀ ਨਹੀਂ ਭਰੀ ਹੁੰਦੀ, ਉਸਦੀ ਲਾਈਟ ਵੀ ਚਲੇ ਜਾਏਗੀ
ਚਲੀ ਜਾਏਗੀ, ਸਹੀ ਗੱਲ ਏ
ਮੈਨੂੰ ਲੱਗੇ ਸ਼ਾਇਦ ਮੇਰੇ ਨਾਲ ਹੀ ਹੁੰਦਾ ਹੈਗਾ। ਸਾਰਿਆਂ ਦੇ ਨਾਲ ਇਹੀ ਆ, ਸੇਮ ਹਾਂ ਸਾਰਿਆਂ ਦੀ, ਕਹਾਣੀ ਏਹੀ ਹੈ
ਸਹੀ ਗੱਲ ਹੈ, ਸਭ ਨਾਲ ਐਵੇਂ ਹੀ ਹੈਗਾ ਹੋਰ ਕੀ ਬਣਾਦੇ ਹੋ ਸਪੈਸ਼ਲ?
ਤੁਸੀਂ ਦੱਸੋ, ਤੁਸੀਂ ਕੀ ਬਣਾਦੇ ਹੋ?
ਮੇਰਾ ਬੇਟਾ, ਤਾਂ ਮੈਂ ਸਹੀ ਦਸਾਂ ਤਾਂ ਫਰਾਈ ਜ਼ਿਆਦਾ ਖਾਂਦਾ, ਉਹਨੂੰ ਫਰਾਈ ਚੀਜ਼ਾਂ, ਜ਼ਿਆਦਾ ਪਸੰਦ ਐ ਉਹ, ਜਿਵੇਂ ਹੁਣ ਪਨੀਰ ਵੀ ਫਰਾਈ ਕਰ ਲਏਗਾ, ਮਤਲਬ ਉਹਨੂੰ ਜਿਵੇਂ ਪਨੀਰ ਲੈ ਕੇ ਕਿ ਉਹਨੂੰ, ਹਾਂ ਮੈਰੀਨੇਟ ਕਰਕੇ
ਨਹੀਂ ਉਹ ਤਾਂ ਮੈਂ, ਤੁਹਾਡੀ ਗੱਲ ਸਮਝ ਰਹੀ, ਪਰ ਇੰਨਾ ਫਰਾਈਡ- ਫਰੂਡ ਦੇਣਾ ਤੁਹਾਨੂੰ ਲੱਗਦਾ ਕਿ, ਠੀਕ ਹੈ
ਠੀਕ ਤਾਂ ਨਹੀਂ ਹੈ, ਹੁਣ ਜੇ ਦੇਖੋ ਬਾਹਰ ਦਾ ਖਾਏ ਇਸ ਤੋਂ ਚੰਗਾ, ਤਾਂ ਘਰ ਦਾ ਖਾ ਲਏ, ਤੇ ਉਹ ਜ਼ਿਆਦਾ ਵਧੀਆ ਉਹ ਅਗਰ ਮੈਂ ਨਹੀਂ ਬਣਾਦੀ ਆ ਘਰ, ਤੇ ਉਹ ਫੇਰ ਬਾਹਰੋਂ ਖਾ ਕੇ ਆਦਾ ਰੋਲ ਹੋ ਗਏ, ਕੁਛ ਵੀ ਹੋ ਗਿਆ ਹਾਂ। ਅਤੇ ਬਾਹਰ ਦਾ ਤਾਂ ਪਤਾ ਨਈ, ਕਦੋਂ ਦਾ ਤੇਲ ਹੁੰਦਾ ਲੈ ਕਦੋਂ ਦੇ ਕਿੰਨੇ ਵਈ, ਇੱਕ ਤੇਲ ਨੂੰ ਕਿੰਨੀ ਵਾਰੀ ਯੂਜ ਕਰਦੇ ਨੇ ਹਾਂਜੀ- ਹਾਂਜੀ
ਏ ਆਂ, ਸਬਜ਼ੀਆਂ ਕਿਵੇਂ ਦੀ ਬੰਨ ਗੰਦੀਆਂ ਧੋਤੀਆਂ ਨਈ, ਧੋਤੀਆਂ ਉਹਨਾਂ ਨੇ, ਅੱਜ ਧੋਤੀਆ ਨਹੀ ਧੋਤੇ, ਬਾਹਰ ਦੇ ਤੇ, ਬੜੇ ਪੰਗੇ ਆ
ਬਾਹਰ ਦੇ ਤਾਂ ਬਹੁਤ ਪੰਗੇ ਨੇ, ਇਸ ਕਰਕੇ ਫਿਰ ਮੈਂ ਕਾਰ ਦਾ ਉਨੂੰ ਦੇਣਾ, ਪ੍ਰੈਫਰ ਜ਼ਿਆਦਾ ਕਰਦੀ ਹਾਂ, ਕਿ ਹਾਂ ਘਰ ਖਾ ਲਏ, ਕਿਉਂਕਿ ਮੈਨੂੰ, ਪਤਾ ਮੈਂ ਕੀ ਪਾਇਆ ਕਿੰਨੀ ਵਾਰੀ, ਤੇਲ ਮੇਰਾ ਯੂਜ਼ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਹਾਂ, ਇਸ ਕਰਕੇ ਮੈਨੂੰ ਘਰ ਮੈ ਜ਼ਿਆਦਾ, ਪ੍ਰੈਫਰ ਕਰਦੀ ਹਾਂ ਕਿ, ਹਾਂ ਘਰ ਹੀ ਖਾਵੇ
ਬੜੀ ਵਧੀਆ ਗੱਲ ਆ, ਤੁਹਾਡੇ ਨਾਲ ਗੱਲ ਕਰਕੇ, ਬੜਾ ਵਧੀਆ ਲੱਗਿਆ
ਹਾਂਜੀ- ਹਾਂਜੀ ਇਹ ਹੀ ਹੈ ਜੀ, ਚਲੋ ਜੀ ਇੱਕ ਉਹ ਬਣਿਆ ਰਹਿੰਦਾ ਪਤਾ ਲੱਗ ਜਾਂਦਾ, ਇੱਕ ਦੂਜੇ ਦਾ ਹਾਂਜੀ, ਚਲੋ ਜੀ ਸਤਿ ਸ਼੍ਰੀ ਅਕਾਲ ਜੀ।
ਕਰ, ਸਤਿ ਸ਼੍ਰੀ ਅਕਾਲ।